ਸਤਿ ਸ਼੍ਰੀ ਅਕਾਲ।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
ਠੀਕ ਆ ਜੀ।
ਹਾਂਜੀ ਹੋਰ ਕੀ ਕਰਦੇ ਪੇ।
ਕੰਮ ਕਰ ਰਿਹਾ ਸੀ ਥੋੜਾ ਜਾ।
ਅੱਛਾ ਜੀ ਠੀਕ ਆ ਜੀ ਹੋਰ ਰੋਟੀ ਪਾਣੀ ਖਾ ਲਿਆ।
ਹਾਂਜੀ ਖਾ ਲਿਆ ਜੀ।
ਓਕੇ ਜੀ। ਹੋਰ ਸੁਣਾਓ ਤੁਸੀਂ ਕੀ ਕਰਦੇ ਪਏ ਘਰ ਪਰਿਵਾਰ ਫੈਮਿਲੀ ਸਭ ਠੀਕ ਠਾਕ ਆ।
ਹਾਂਜੀ ਸਭ ਠੀਕ ਐ ਜੀ ਅ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ। ਕਲਿਪਸ ਦੇਖ ਰਿਹਾ ਸੀ।
ਹਾਂਜੀ।
ਤੇ ਸੋਚ ਰਿਹਾ ਸੀ ਕਿੰਨੀਆਂ ਕਿੰਨੀਆਂ ਮਤਲਬ ਕਿਸ ਤਰ੍ਹਾਂ ਦੀਆਂ ਕਲਿਪਸ ਆਂਦੀਆਂ, ਕੁੱਝ ਲੋਕ ਅ ਪਬਲਿਕ ਸਿਟੀ ਦੇ ਨਾਲ ਆਪਣੇ ਨੂੰ ਵੀ ਕਰਕੇ ਬੈਠ ਜਾਂਦੇ ਨੇ ਕੋਸ਼ਿਸ਼ ਕਰਦੇ ਨੇ ਕਿ ਪਬਲਸਿਟੀ ਕਰਨ ਦੀ ਪ੍ਰਮੋਟ ਹੋਣ ਦੀ ਪਰ ਓ ਗਲਤੀ ਦੇ ਨਾਲ ਆਪਣਾ ਨੁਕਸਾਨ ਕਰਕੇ ਬੈਠ ਜਾਂਦੇ ਨੇ।
ਹਾਂਜੀ ਸੋਸ਼ਲ ਮੀਡੀਆ ਐਪ ਸਾਡੇ ਲਈ ਫਾਇਦੇਮੰਦ ਜ਼ਰੂਰ ਹੈਗਾ ਪਰ ਇਹ ਸਾਡੇ ਵਾਸਤੇ ਆਸਾਨਦਾਇਕ ਵੀ ਮਤਲਬ ਬਹੁਤ ਹੀ ਜ਼ਿਆਦਾ ਵਾ ਕਿਉਂਕਿ ਅੱਜ ਕੱਲ੍ਹ ਜਿਹੜੇ ਲੋਕੀ ਹੈਗੇ ਨੇ। ਇਸ ਚੀਜ਼ ਦਾ ਯੂਜ ਬਹੁਤ ਗ਼ਲਤ ਕਰਦੇ ਪਏ ਨੇ। ਠੀਕ ਐ। ਇੱਕ ਤੇ ਹਾਂਜੀ ਇੱਕ ਤੇ ਏ ਯੂਜ਼ ਬਹੁਤ ਗਲਤ ਕਰਦੇ ਆ ਇੱਕ ਤੇ ਬੱਚਿਆਂ ਨੂੰ ਵੀ ਅੱਜ ਕੱਲ੍ਹ ਹਰ ਇੱਕ ਚੀਜ਼ ਸੋਸ਼ਲ ਮੀਡੀਆ ਦੀ ਬਹੁਤ ਤੀਜ਼ਿਆ ਦੀ ਆਦਤ ਪੈ ਚੁੱਕੀ ਹੋਈ ਇਹਨਾਂ ਨੂੰ। ਜਿਹੜੇ ਆਪਣੇ ਵਲੋਗਸ ਬਣਾਂਦੇ ਨੇ ਬਲੋਗਰ ਬਣੇ ਹੋਏ ਨੇ ਕਈ ਜਾਣੇ। ਕਈ ਬੱਚੇ ਬੱਚੇ ਅੱਜ ਕੱਲ੍ਹ ਇੰਨੀਆਂ ਇੰਨੀਆਂ ਵੀਡੀਓਜ਼ ਡਾਲ ਲੈਂਦੇ ਨੇ ਹਨਾ। ਕੋਈ ਰੀਲਸ ਬਣਾ ਕੇ ਪਾ ਰਿਹਾ ਵਾ ਕੋਈ ਕਈ ਤਾਂ ਏ ਆ ਜਿਹੜੀ ਕਈ ਫੇਕ ਨਿਊਜ਼ ਆ ਰਹੀਆਂ ਵਾ ਫੇਕ ਨਿਊਜ਼ ਆ ਰਹੀਆਂ ਵਾ ਤੇ ਫੇਕ ਬਣਾ ਕੇ ਪਾ ਰਿਹਾ। ਹਰ ਇੱਕ ਚੀਜ਼ ਨੂੰ ਮਤਲਬ ਪ੍ਰਮੋਟ ਕਰੀ ਜਾ ਰਿਹਾ ਸੋਸ਼ਲ ਮੀਡੀਆ।
ਹਾਂਜੀ ਮੀਡੀਆ ਤੇ ਇਸ ਕਈ ਵਾਰੀ ਇਸ ਤਰ੍ਹਾਂ ਆਪਣੀ ਉਹਨਾਂ ਦੀ ਜਾਨ ਤੇ ਵੀ ਬਣ ਜਾਂਦੀ ਐ ਔਰ ਆਪਣਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਵੀ ਕਰਾ ਕੇ ਬੈਠ ਜਾਂ ਦੇ ਨੇ ਕਈਆਂ ਦੇ ਤਾਂ ਸੱਟਾਂ ਵੀ ਲਵਾਈਆਂ ਨੇ। ਕਈਆਂ ਨੇ ਇੱਕ ਦੂਸਰਿਆਂ ਨਾਲ ਲੜਾਈ ਲੈ ਲਈ ਐ ਔਰ ਕਈਆਂ ਨੇ ਤਾਂ। ਨੂੰ ਪ੍ਰਮੋਟ ਕਰਨ ਦੇ ਚੱਕਰ ਵਿੱਚ ਆਪਣਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਵੀ
ਸਹੀ ਗੱਲ ਆ ਅੱਜ ਕਲ ਜਸਟ ਇੱਕ ਸੋਸ਼ਲ ਮੀਡੀਆ ਬਣ ਗਿਆ ਹੈਗਾ। ਇੱਕ ਪੈਸਿਆਂ ਦਾ ਜ਼ਰੀਆ ਬਣ ਚੁੱਕਿਆ ਹੋਇਆ ਕਿਉਂਕਿ ਲੋਕੀ ਸੋਸ਼ਲ ਮੀਡੀਆ ਦੇ ਉੱਤੇ ਪੈਸੇ ਹਰ ਇੱਕ ਵੀਡੀਓ ਡਾਲ ਕੇ ਪੈਸਿਆਂ ਦੀ ਕਮਾਈ ਕਰਦੇ ਪਏ ਨੇ ਠੀਕ ਐ। ਕਈ ਲੋਕ ਤੇ ਚਲੋ ਕਮਾਈ ਕਰਦੇ ਪਰ ਕਈਆਂ ਦੇ ਇਹ ਕਿ ਕਹਿ ਲਓ ਕਿ ਲੜਾਈ ਝਗੜੇ ਇਹਨਾਂ ਚੀਜ਼ਾਂ ਚ ਬਹੁਤ ਜਿਆਦਾ ਹੋ ਰਹੇ ਨੇ। ਪਰ ਕਿਸੇ ਦੇ ਅਗਰ ਕੋਈ ਅਸੀਂ ਕਿਸੇ ਬਾਰੇ ਕੁਛ ਬੋਲਦੇ ਆ। ਦੁਸ਼ਮਣੀ ਅ ਅਲੱਗ ਪੈ ਜਾਂਦੀ ਏਨਾਂ ਚੀਜ਼ਾਂ ਲੋਕਾਂ ਦੇ ਨਾਲ ਏ ਚੀਜ਼ ਹੋਗੀ ਐ।
ਕੋਸ਼ਿਸ਼ ਕਰਨੀ ਕਿ ਅਸੀ ਲੇਕਿਨ ਦੂਸਰੇ ਬੰਦੇ ਫਿਰ ਓਨਾਂ ਦੀ ਗ਼ਲਤੀ ਨੂੰ ਜਦੋਂ ਸ਼ੁਰੂ ਕਰਦੇ ਨੇ। ਕੇ ਜੋ ਵੀ ਬੋਲਿਆ ਗਲਤ ਬੋਲਿਆ ਤੇ ਓ ਉਨਾ ਫੇਰ ਦਾ ਭੁਗਤਾਨ ਬਹੁਤ ਗ਼ਲਤ ਭੁਗਤਣਾ ਪੈਦਾਂ। ਜਲਦਬਾਜ਼ੀ ਵਿੱਚ ਕਾਅਲੀ-ਕਾਅਲੀ ਕਾਰਜ। ਕਾਅਲੀ ਵਿੱਚ ਕਈ ਤਰ੍ਹਾਂ ਦੀਆਂ ਗ਼ਲਤੀਆਂ ਇਹੋ ਜਿਹੀ ਜਿੰਨਾਂ ਦਾ ਕੰਮ ਲੱਬਿਆ ਹੁੰਦਾ ਉਨਾਂ ਨੂੰ ਬਹੁਤ ਗਲਤਣਾ ਪੈਂਦਾ
ਹਾਂਜੀ-ਹਾਂਜੀ ਬਿਲਕੁਲ ਸਈ ਕਿਆ ਜੀ ਪਰ
ਮੀਡੀਆ ਦੇ ਉੱਪਰ ਕੋਈ ਵੀ ਗੱਲ ਕਰਨ ਤੋਂ ਪੈਲਾਂ ਓਨਾਂ ਨੂੰ ਕਰਕੇ ਕਰਨੀ ਚਾਈਦੀ ਪਰ ਅੱਜਕੱਲ੍ਹ ਬੱਚੀ ਜ ਨੇ ਜਾਂ ਹੋਰ ਵੀ ਲੋਕ ਨੇ ਦੇਖ ਨ ਰਏ ਕਿ ਅਸੀਂ ਕੀ ਰਹੇ ਗਲ ਚੀਜਾਂ ਪ੍ਰਮੋਟ ਕਰ ਰਹੇ ਨੇ। ਗਲਤ ਅਸਰ ਬੱਚੇਆਂ ਤੇ ਬੋਤ ਜ਼ਿਆਦਾ ਪੈ ਰਿਆ ਸਬ ਤੋ ਜਿਆਦਾ।
ਹਾਂਜੀ ਹਾਡੇ ਮਤਲਬ ਕਿ ਅੱਜਕਲ੍ਹ ਦੀ ਜੇੜੀ ਜਨਰੇਸ਼ਨ ਹੈਗੀ ਨਾ ਬੱਚੇ। ਅੱਜਕੱਲ ਬੱਚੇ ਜੇੜੇ ਕਿ ਜਿਆਦਾਤਰ ਫੋਨ ਵੇਖ ਕੇ ਹੀ ਰਾਜੀ ਨੇ ਠੀਕ ਆ। ਟੀ ਫੋਨ ਦੇਖ ਲਿਆ ਓਹਦੇ 'ਚ ਜੋ ਜੋ ਵਲੋਗਸ ਦੇਖਦੇ ਨੇ ਓਹੋ ਓਹੋ ਕੁਛ ਕਰਦੇ ਨੇ। ਜਿੱਦਾਂ ਦੀ ਕੋਈ ਲੈਂਗੁਏਜ ਬੋਲਦਾ ਵਾ ਵਲੋਗਰ ਜਿਸ ਤਰ੍ਹਾਂ ਦੀ ਵੀ। ਓ ਵੀ ਅੱਜਕੱਲ੍ਹ ਉਹੋ ਜਿਹੀ ਲੈਂਗੁਏਜ ਨੂੰ ਆਪਣੇ ਪ੍ਰਮੋਟ ਕਰਦੇ ਪਏ ਨੇ ਬੱਚੇ ਵੀ। ਓਹੋ ਕੁਛ ਸਿੱਖਦੇ ਪਏ ਨੇ। ਕਿ ਅਸੀਂ ਐਹੋ ਕੁਛ ਕਰਨਾ ਵਾ ਇਹ ਵਾ ਕਰਨਾ ਵਾ। ਮਤਲਬ ਕੋਈ ਇਛਾਂਵਾ ਕਮਾਨੀ ਅੱਜਕਲ ਹਰ ਕਿਸੇ ਨੂੰ ਇਹੋ ਹੋੜ ਪਈ ਕਿ ਅਸੀਂ ਇਹੋ ਚੀਜ਼ ਹੀ ਕਰਨੀ-ਕਰਨੀ।
ਹਾਂਜੀ, ਕਲਚਰ ਨੂੰ ਗ਼ਲਤ ਅੰਦਾਜ਼ ਨਾਲ ਬੱਚੇ। ਬੱਚਿਆਂ ਨੇ ਲੈ ਲਿਆ ਐ ਗ਼ਲਤ ਚੀਜ਼ਾਂ ਦੇਖ ਕੇ ਅੱਗੇ ਦੀ ਅੱਗੇ ਵੱਧ ਰਹੇ ਨੇ। ਓਨਾਂ ਨੂੰ ਏ ਨੀ ਸੋਚ ਰਹੇ, ਕਿ ਜੋ ਅਸੀਂ ਕਰ ਰਏ ਆ ਓ ਗਲਤ ਏ ਚੀਜ਼ਾਂ ਸਾਡੇ ਵਾਸਤੇ। ਜਾਇਜ਼ ਨੀ ਹੈਗੀਆ ਨੇ ਜਿਸ ਤਰ੍ਹਾਂ ਗਨ-ਗਨ ਪ੍ਰਮੋਟ ਕਰਨਾ। ਗਨ ਜ਼ਿਆਦਾ ਕਰ ਰਹੇ ਨੇ ਔਰ ਓ ਗਨ ਸਟੈਂਡ ਕਰਨੇ। ਜੇੜੀ ਕਿ ਬੱਚੇ ਬੱਚੇਆਂ ਵਾਸਤੇ ਹਾਨੀਕਾਰਕ ਨੇ ਏਨਾਂ ਨੂੰ ਪੜ੍ਹਾਈ ਦੇ ਰਿਗਾਰਡਿੰਗ ਕੋਈ ਵੀ ਚੀਜ਼ ਆਂਦੀ ਓਨੂੰ। ਮੈਪ ਕਰ ਦਿੰਦੇ ਨੇ ਜੇੜੀ ਗਲਤ ਚੀਜ਼ ਆਂਦੀ ਐ। ਫੋਰਨ ਐਕਸੈਪਟ ਕਰਦੇ ਨੇ।
ਬਿਲਕੁਲ ਜੀ ਬਿਲਕੁਲ ਅੱਜਕੱਲ ਚੱਲਦਾ ਈ ਏਹੋ ਪਿਆ ਪਤਾ ਕੀ। ਇੱਕ ਤਾਂ ਚਲੋ ਜੀ, ਇੱਕ ਸੋਸ਼ਲ ਮੀਡੀਆ ਐਪ ਹੋ ਗਿਆ ਜਿਸ ਤਰ੍ਹਾਂ ਕੈਹ ਲੋ। ਇਹ ਯੂਟਿਊਵ ਅੱਜਕਲ ਇੰਸਟਾਗ੍ਰਾਮ ਹੋ ਗਿਆ ਹਰ ਇੱਕ ਚੀਜ਼ ਸੋਸ਼ਲ ਮੀਡੀਆ ਜੇੜੀ ਚੱਲਦੀ ਪਈ ਐ। ਓ ਸਾਡੇ ਲਈ ਏਨੀ ਕੁ ਜਿਆਦੀ ਨੁਕਸਾਨਦਾਇਕ ਬਣ ਚੁੱਕੀ ਹੈ ਕਈ ਜਗ੍ਹਾ ਤੇ ਚਲੋ ਸਾਨੂੰ ਫਾਇਦੇ ਹੈਗੇ ਨੇ ਏਨਾਂ ਦੇ ਬਹੋਤ ਈ ਜ਼ਿਆਦੇ ਫ਼ਾਇਦੇ ਨੇ, ਪਰ ਕਈ ਜਗ੍ਹਾ ਤੇ ਏਨੇ ਕੁ ਜਿਆਦੇ ਸਾਡੇ ਨੁਕਸਾਨ ਐ।
ਹਾਂਜੀ, ਤੁਸੀ ਠੀਕ-ਠਾਕ। ਓ ਪਿੱਛੋਂ ਕੋਲ ਰਈ ਸੀ ਆ ਰਹੀ ਸੀ ਮੈਨੂੰ ਐਕਚੁਲੀ ਨਾ ਅਸੀਂ ਏਦੇ ਬਾਰੇ ਮੀਡੀਆ ਦੇ ਜੋ ਵੀ ਏ ਹਰਕਤਾਂ ਹੁੰਦੀਆਂ, ਨੇ ਜਾਂ ਜੋ ਵੀ ਚੀਜ਼ਾਂ ਪ੍ਰਮੋਟ ਕਰਦੇ ਨੇ। ਉਹਨਾਂ ਦੀ ਨਿੰਦਿਆ ਵੀ ਨਾਲ-ਨਾਲ ਪਬਲਿਕ ਕਰ ਰਹੀ ਐ ਪਬਲਿਕ। ਮਤਲਬ ਪਲੇਸ ਦੇ ਉੱਤੇ ਜੇੜੀਆਂ ਨੇ ਜਾਂ ਪਬਲਿਕ ਗਰਾਊਂਡ ਦੇ ਉੱਤੇ। ਹੋਰ ਲੈਵਲ ਤੇ ਕਈ। ਦੇ ਖਿਲਾਫ਼ ਵੀ ਜਾਂ ਕੋਈ ਚੰਗੀ ਗੱਲ ਦੇ ਖਿਲਾਫ਼ ਵੀ ਨਾ ਗ਼ਲਤ ਗੱਲਾਂ ਬੋਲ ਜਾਂਦੇ ਨੇ। ਜੋ ਹੋਣ ਚਾਹੀਦੀਆਂ ਕੀ ਖਿਆਲ ਤੁਹਾਡਾ?
ਬਿਲਕੁਲ ਜੀ ਬਿਲਕੁਲ ਸਹੀ ਕਿਹਾ ਤੁਸੀਂ।
ਇਹ ਮੀਡੀਆ। ਮੀਡੀਆ ਦੇ ਸਾਹਮਣੇ ਬੋਲ ਕੇ ਬਾਅਦ ਵਿੱਚੋਂ ਫਿਰ ਸਟੇਟਮੈਂਟ ਨੂੰ ਚੇਂਜ ਕਰ ਦਿੰਦੇ ਨੇ ਜਿਹਦੇ ਕਰਕੇ। ਕਿ ਮੀਡੀਆ ਦੇ ਉਪਰੋ ਉਹ ਨਾ ਵਿਸ਼ਵਾਸ ਜਿਹੜਾ ਉਠਦਾ ਜਾ ਰਿਹਾ ਲੋਕਾਂ ਦਾ। ਮੰਨ ਲਓ ਕੋਈ ਚੰਗਾ ਬੰਦਾ ਗੱਲ ਕਹਿਣ ਦੀ ਕੋਸ਼ਿਸ਼ ਕਰੇਗਾ। ਲੇਕਿਨ ਗ਼ਲਤ ਬੰਦੇ ਦੀ ਕਰਤੀ।
ਬਿਲਕੁਲ ਬਿਲਕੁਲ ਬਿਲਕੁਲ।
ਸਮਝਣਾ ਪ ਨੇ।
ਹਾਂਜੀ ਜਿਹੜੀ ਹਾਂਜੀ ਹਾਂਜੀ ਬਿਲਕੁਲ। ਕੁਲ ਜੀ ਇੱਕ ਤੇ ਇਹਦੇ ਚ ਇੱਕ ਤੇ ਭੜਕਾਊ ਵੀਡੀਓਜ਼ ਇੰਨੀਆਂ ਜ਼ਿਆਦੀ ਆਉਂਦੀਆਂ ਸੋਸ਼ਲ ਮੀਡੀਆ ਦੇ ਉੱਤੇ। ਤੇ ਹਨ ਜੀ। ਕਿ ਜਿਵੇਂ ਕਹਿ ਲਓ ਕਿ ਅੱਜ ਕੱਲ ਸਾਡੇ ਕਲਚਰ ਨੂੰ ਲੈ ਕੇ ਗੱਲ ਕਰ ਲਓ। ਕੋਈ ਗੁਰਦੁਆਰੇ ਮੰਦਿਰ।
ਮੈਂ ਤੁਹਾਡੀ ਗੱਲ ਹਾਂਜੀ ਬਿਲਕੁਲ ਬਿਲਕੁਲ ਜੀ। ਇਹ ਏ‌ ਆਈ ਨਹੀਂ ਦੇਖੋ ਹਾਂਜੀ ਹਾਂਜੀ ਇਹ।
ਪਬਲਿਕ ਇੰਨੀ ਕੁ ਜ਼ਿਆਦਾ ਭੜਕ ਜਾਂਦੀ ਹੈ ਨਾ ਇੰਨੀ ਕੁ ਜ਼ਿਆਦਾ ਭੜਕ ਜਾਂਦੀ ਹੈ ਤੇ ਉਹ ਮਤਲਬ ਹਾਲਾਤ। ਤੇ ਜਿਹੜੇ ਹਨਾ ਦੇਸ਼ਾਂ ਦੇ ਹਾਲਾਤ ਹੀ ਵਿਗੜ ਜਾਂਦੇ ਇਹਨਾਂ ਚੀਜ਼ਾਂ ਤੋਂ ਕਿ ਜਿਹੜੀਆਂ ਇੰਨੀਆਂ।
ਤੁਹਾਡੀ ਤਾਂ ਹਾਂਜੀ ਹਾਂਜੀ ਬਿਲਕੁਲ ਠੀਕ ਆ ਜੀ ਦੇਖੋ ਏ ਆਈ ਦੇ ਨਾਲ। ਬੱਚੇ ਕੀ ਕਰ ਰਹੇ ਨੇ ਗਲਤ ਐਡੀਟਿੰਗ ਕਰਕੇ ਉਸ ਚੀਜ਼ ਨੂੰ ਗਲਤ ਰੀਪ੍ਰਜੈਂਟ। ਕਰ ਰਹੇ ਨੇ ਗ਼ਲਤ। ਦਿਖਾ ਰਹੇ ਨੇ ਜਿਹਦੇ ਕਰਕੇ ਦੂਸਰੇ ਦੇਖਣ ਵਾਲੇ ਲੋਕ ਵੀ ਉਸ ਚੀਜ਼ ਨੂੰ। ਗੁੱਸੇ ਚ ਲੈ ਰਹੇ ਨੇ ਕਿ ਇਹਨਾਂ ਨੂੰ ਏਦਾਂ ਨਹੀਂ। ਕਰਨਾ ਚਾਹੀਦਾ ਤੇ ਮੀਡੀਆ ਦੀ ਜਿਹੜੀ ਲਾਈਨ ਉਹਨੂੰ ਹਾਂਜੀ।
ਹੁਣ ਇੰਨੀ ਐਡੀਟਿੰਗ ਹੋ ਰਹੀ ਹੈ ਨਾ ਕਿਉਂਕਿ ਅੱਜ ਕੱਲ੍ਹ। ਇੱਕ ਤੇ ਫੋਨ ਹੈਕਿੰਗ ਸਿਸਟਮ ਬਹੁਤ ਹੋ ਚੁੱਕਿਆ ਹੈ। ਠੀਕ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ। ਇੰਨਾ ਕੁ ਜ਼ਿਆਦਾ ਹਰ ਇੱਕ ਕੋਈ ਲਿੰਕ ਭੇਜਦਾ ਸੋਸ਼ਲ ਮੀਡੀਆ ਤੇ ਕੋਈ। ਚੁੱਕ ਕੇ ਅਗਰ ਅਸੀਂ ਉਸ ਲਿੰਕ ਨੂੰ ਓਪਨ ਵੀ ਕਰ ਲੈਂਦੇ ਉਹ ਇੰਨੀ ਕੁ ਮਤਲਬ ਕਹਿ ਲਓ। ਹੈਗਾ ਨਾ। ਕਿ ਸਾਡਾ ਸਾਰਾ ਫੋਨ ਤੇ ਕਿਸ ਚੀਜ਼ ਨੂੰ ਲੈ ਕੇ ਹੈਕ ਹੋ ਜਾਂਦਾ ਸਾਰਾ ਹੀ। ਤੇ ਸਾਡੀ ਜਿਹੜੀ ਆਪਣੀ ਪਰਸਨਲ ਫੋਟੋ ਹੁੰਦੀਆਂ ਜਿਹੜੀਆਂ ਜਿਹੜੀ ਅਸੀਂ ਆਪਣੇ ਸੋਸ਼ਲ। ਸੋਸ਼ਲ ਮੀਡੀਆ ਦੇ ਉੱਤੇ ਵੀ ਕਿਸੇ ਟਾਈਮ ਅਪਲੋਡ ਕਰ ਦਿੰਦੇ ਆ ਹਨਾ। ਉਹਨਾਂ ਚੀਜ਼ਾਂ ਨੂੰ ਵੀ ਅੱਜ ਕੱਲ੍ਹ ਬਹੁਤ ਹੀ ਗਲਤ ਵਿੱਚ ਲੈ ਲੈਂਦੇ ਨੇ ਲੋਕ ਉੱਥੋਂ ਸਾਡੀ। ਚੁੱਕ ਕੇ ਫੋਟੋ ਮਤਲਬ ਬੜੀ ਐਡੀਟਿੰਗ ਕਰ ਦਿੰਦੇ ਨੇ ਗਲਤ ਗਲਤੀ ਕੀ ਕਰਦੇ ਨੇ। ਫੇਰ ਬਾਅਦ ਚ ਲੋਕਾਂ ਨੂੰ। ਬਲੈਕਮੇਲ ਕਰ ਦੇਣਗੇ ਹਰਾਸ ਹਰਾਸਮੈਂਟ ਹੁੰਦੀ ਆ ਇੱਕ। ਚੁੱਕਿਆ ਹਰ ਕੋਈ ਇਹਦਾ ਇਹ ਤੋਂ ਪੈਸੇ ਮਤਲਬ ਖਿੱਚਣ ਦਾ। ਕਿਸੀ ਪੈਸੇ।
ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ।
ਕਿ ਮਤਲਬ ਕਿਸੇ ਦਾ ਕੁਛ ਵੀ ਅਗਰ। ਕੋਈ ਆਪਣੇ ਆਪ ਨੂੰ ਕੋਈ ਇਨਸਾਨ ਕੁਛ ਕਰ ਵੀ ਲਵੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂ ਸਿਰਫ ਸਾਡੇ ਜ਼ਰੀਏ ਹੀ। ਪੂਰੇ ਹੋਣੇ ਚਾਹੀਦੇ ਹੈ ਸਾਡੀਆਂ ਲੋੜਾਂ।
ਸਭ ਤੋਂ ਵੱਡੀ ਗੱਲ ਇਹ ਜੀ ਜਦੋਂ ਹਾਂਜੀ ਹੈ। ਹਾਂਜੀ ਬਿਲਕੁਲ ਜੀ, ਸਭ ਤੋਂ ਵੱਡੀ ਗੱਲ ਹੈ ਜਦੋਂ ਕੋਈ ਗਲਤੀ। ਗਲਤੀ ਹੁੰਦੀ ਹੈ ਜਾਂ ਗਲਤ ਚੀਜ਼ ਹੁੰਦੀ ਹੈ ਤਾਂ ਉਹਨੂੰ ਕੈਪਚਰ ਕਰਕੇ ਮੀਡੀਆ ਦੇ ਉੱਤੇ ਫੈਲਾ। ਕੇ ਤੇ ਦੂਸਰੇ ਬੰਦੇ ਨੂੰ, ਦਿਖਾਇਆ ਜਾਂਦਾ ਕਿ ਇਹ ਕੰਮ ਹੋ ਰਿਹਾ ਲੇਕਿਨ। ਲੇਕਿਨ ਉਸਨੂੰ ਫੜਨ ਵਾਸਤੇ, ਜਾਂ ਉਹਨੂੰ ਸਹੀ ਤਰੀਕੇ ਦੇ ਨਾਲ ਸਹੀ। ਕਰਨ ਵਾਸਤੇ ਨਹੀਂ ਦਿਖਾਇਆ ਜਾਂਦਾ, ਜਿਸ ਕਰਕੇ ਜਿਹੜਾ ਮੀਡੀਆ, ਜਿਹੜਾ ਨਾ। ਇੱਕ ਬਦਨਾਮ ਹੁੰਦਾ ਜਾ ਰਿਹਾ, ਔਰ ਇੱਕ ਗਲਤ ਪਾਸੇ ਜਾ ਰਿਹਾ। ਗ਼ਲਤ ਮੈਸਜ ਨੂੰ ਬੜੇ ਸੋਹਣੇ ਤਰੀਕੇ ਨਾਲ। ਦਿਖਾਉਂਦੇ ਨੇ, ਤੇ ਜੇ ਉਸ ਚੀਜ਼ ਨੂੰ ਗ਼ਲਤੀ ਦੱਸਣਾ ਹੋਵੇ ਤੇ ਉਸ ਚੀਜ਼ ਨੂੰ ਦਬਾ ਕੇ। ਲੋਕਾਂ ਦੇ ਮਨੋਰੰਜਨ ਵਾਲਾ ਇੱਕ ਸਾਧਨ ਬਣਾ ਦਿੱਤਾ ਗਿਆ।
ਬਿਲਕੁਲ ਜੀ ਏਦਾਂ ਹੀ ਹੈ, ਇਹ ਚੀਜ਼ਾਂ ਸਿਰਫ ਇੱਕ। ਹੁਣ ਅੱਜ ਕੱਲ ਨਿਊਜ਼ ਲਗਾ ਲੋ ਤੁਸੀਂ, ਅਗਰ ਸੋਸ਼ਲ ਮੀਡੀਆ ਤੇ ਨਿਊਜ਼ ਹੀ ਪਾਉਂਦੇ ਨੇ। ਉਹ ਇੰਨੀ ਕੁ। ਨਿਊਜ਼ ਇਹ ਕਿ ਸਾਨੂੰ ਪ੍ਰੋਪਰ ਪਹਿਲੀ ਗੱਲ ਨਿਊਜ਼ ਦੱਸਦੇ ਨਹੀਂ ਆ ਉਹ ਕੀ ਹੈਗੀ ਹੈ ਸਾਡੇ ਲਈ ਨਿਊਜ਼। ਠੀਕ ਹੈ।
ਹਾਂਜੀ।
ਤੇ ਸਿਰਫ ਜਸਟਿਕ ਹਿੰਟ ਦੇ ਕੇ ਤੇ ਉਸੇ। ਵੀ ਇੰਨਾ ਮਤਲਬ ਉਹਨੂੰ ਕਰ ਦਿੰਦੇ ਨਾ, ਅੱਗੇ ਪੇਸ਼ ਕਰ ਦਿੰਦੇ ਪਬਲਿਕ ਦੇ ਅੱਗੇ ਕਿ ਪਤਾ ਨੀ। ਮੰਨਲਓ ਕੀ ਹੋ ਰਿਹਾ ਹੈ, ਉਹਨੂੰ ਵੀਡੀਓ ਨੂੰ ਹਰ। ਬੜੇ ਗ਼ਲਤ ਤਰੀਕੇ ਦੇ ਨਾਲ ਸ਼ੋਅ ਕਰਦੇ ਆ, ਚਾਹੇ ਉਹ ਗੱਲ ਹੋਵੇ ਵੀ ਨਾ ਕਿਸੇ ਦੀ, ਗਲਤ ਤਰੀਕੇ। ਤਰੀਕੇ ਨਾਲ ਗੱਲ ਬਹੁਤ ਸ਼ੋਅ ਕਰ ਦੇਣਗੇ।
ਤੁਹਾਡਾ, ਤੁਹਾਡਾ ਕੀ ਕਹਿਣਾ ਵੈਸੇ ਮੀਡੀਆ ਦੇ ਉੱਤੇ ਇਸ ਤਰ੍ਹਾਂ ਗਲਤ, ਜਿਹੜੀਆਂ ਨੇ ਵਾਇਰਲ। ਕਰਨਾ, ਵੀਡੀਓਜ਼ ਔਰ ਗਲਤ ਤਰੀਕੇ ਦੇ ਨਾਲ ਕਲਚਰ ਨੂੰ ਪ੍ਰਮੋਟ ਕਰਨਾ। ਜਾਂ ਗਲਤ ਗੱਲਾਂ ਨੂੰ, ਬੱਚਿਆਂ ਦੇ ਦਿਮਾਗ 'ਚ ਬਿਠਾਉਣ ਵਾਸਤੇ।
ਮੈਂ ਇਸ ਚੀਜ਼ ਨੂੰ, ਬਿਲਕੁਲ ਪਤਾ ਹੋਣੀ ਨਹੀਂ- ਨਹੀਂ ਬਿਲਕੁਲ ਮੈਂ ਵਧਾਵਾ ਨਹੀਂ ਇਸ ਚੀਜ਼ ਨੂੰ ਦੇਣਾ ਚਾਹੁੰਦੀ, ਮੈਂ ਇਹ ਕਹਿੰਦੀ ਹਾਂ ਆਂ ਅਗਰ ਸਾਡੀ ਮਤਲਬ ਕਹਿ ਲਓ ਕਿ ਟੈਕਨੋਲੋਜੀ ਨੇ ਅਗਰ ਸਾਡੇ ਲਈ, ਸੋਸ਼ਲ ਮੀਡੀਆ ਐਪਸ ਸਾਡੇ ਲਈ ਬਣਾਏ ਨੇ, ਸਾਡਾ ਅਗਰ ਪੈਸੇ ਕਮਾਉਣ ਦਾ ਜ਼ਰੀਆ ਬਣਾਇਆ ਠੀਕ ਹੈ ਬਣਾਇਆ ਉਹਨੂੰ ਸਹੀ ਤਰੀਕੇ ਯੂਜ ਕਰੋ, ਆਪਣੀ ਕਮਾਈ ਕਰੋ, ਆਪਣੀ ਮਿਹਨਤ ਕਰੋ ਉਸ ਚੀਜ਼ ਉੱਤੇ ਬਟ ਉਸ ਚੀਜ਼ ਨੂੰ ਗਲਤ ਢੰਗ ਦੇ ਨਾਲ ਯੂਜ ਨਾ ਕਰੋ ਜਿੱਥੇ, ਸਾਡਾ ਵੀ ਨੁਕਸਾਨ ਹੋਵੇ ਤੇ ਕਈ ਪਬਲਿਕ ਦਾ ਵੀ ਨੁਕਸਾਨ ਹੋਵੇ, ਠੀਕ ਹੈ ਜਿਸ ਤਰ੍ਹਾਂ ਕਈ ਬੱਚਿਆਂ ਦਾ ਨੁਕਸਾਨ
ਕੰਮ ਉਹ ਹੋਣਾ ਚਾਹੀਦਾ ਜਿਹਦੇ ਨਾਲ, ਸਾਰਿਆਂ ਦਾ ਭਲਾ ਹੋਵੇ ਨਾ ਕਿ ਕਿਸੇ ਨੂੰ ਸ਼ਿੰਦਗੀ ਮਹਿਸੂਸ ਹੋਵੇ, ਤੇ ਨਾ ਹੀ ਉਹ ਰ ਕਿ ਕੋਈ ਨੁਕਸਾਨ ਤੇ ਨਾ, ਗ਼ਲਤ ਕਿਸੇ ਕਿਸਮ ਦਾ ਮੈਸੇਜ ਜਿਹੜਾ ਬੱਚਿਆਂ ਦੇ ਦਿਮਾਗ 'ਚ ਬੈਠੇ, ਤਾਂ ਕਿ ਗ਼ਲਤ ਅਸਰ ਕਰੇ, ਔਰ ਬੱਚੇ ਉਹਨਾਂ ਵੱਲ ਦੇਖ ਕੇ ਉਸ ਤਰ੍ਹਾਂ ਗ਼ਲਤ ਅੰਦਾਜ਼ ਗ਼ਲਤ ਤਰੀਕੇ ਦੇ ਨਾਲ, ਕੋਈ ਹਰਕਤ ਨਾ ਕਰਨ ਜਿਨਾ ਕਿਸੇ ਦਾ ਨੁਕਸਾਨ ਹੋਣ ਜੇ
ਬਿਲਕੁਲ ਜੀ, ਹਾਂਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਇਸ ਤੇ ਫੇਰ ਦੁਬਾਰਾ ਗੱਲ ਦੇ ਚਾਂਗੇ ਜ
ਮਿਹਰਬਾਨੀ ਮਿਹਰਬਾਨੀ ਧੰਨਵਾਦ